ਹੈਲੋ
ਹੈਲੋ ਸਸ੍ਰੀ ਕਾਲ ਜੀ, ਹੈਲੋ ਸਸ ਸ੍ਰੀ ਕਾਲ ਜੀ ਕੀ ਹਾਲ ਐ ਜੀ? ਹੋਰ, ਵਦੀਆ ਜੀ ਵਦੀਆ ਤੁਸੀਂ ਸਣਾਓ ਜੀ ਠੀਕ ਓ?
ਹਾਂਜੀ-ਹਾਂਜੀ, ਵਦੀਆ ਅਸੀ ਵੀ ਕੀ ਕਾਰਦੇ ਆੱਜ-ਕਾੱਲ?
ਬਾਸ ਜੀ, ਆੱਜ ਸਵੇਰੇ ਸੈਰ ਤੇ ਗੇਆ ਸੀ।
ਅੱਛਾ, ਕਰਤੀ ਸ਼ੁਰੂ ਸਵੇਰ ਦੀ ਸੈਰ?
ਨੈਰ ਵਾਲੇ ਪਾਸੇ ਗੇਆ ਸੀ ਸੈਰ ਤੇ ਨੈਰ ਵਾਲੇ ਪਾਸੇ ਕਾਫੀ ਦਿਨਾਂ ਬਾਦ ਗੇਆ ਸੀ, ਤੇ ਓਥੇ ਜਾ ਕੇ ਮਾਨ ਥੋੜਾ ਉਦਾਸ ਹੋ ਗੇਆ।
ਕਿਉਂ ਕੀ ਹੋ ਗਿਆ ਉੱਥੇ?
ਬਸੁ ਨੈਰ ਦਾ ਪਾਣੀ, ਪਹਿਲਾਂ ਨਾਲੋਂ ਕਾਫ਼ੀ ਗੰਦਾ ਲੱਗਿਆ।
ਅੱਛਾ, ਇਹ ਕਿਉਂ?
ਕਿਨਾਰਿਆਂ ਤੇ ਪਲਾਸਟਿਕ ਦੀਆਂ ਬੋਤਲਾਂ, ਚਿਪਸ ਦੇ ਪੈਕਟ, ਹੋਰ ਕੂੜਾ
ਆਏ ਹਾਏ ਅੱਜ ਕੱਲ੍ਹ ਲੋਕ ਬਸ ਜਿੱਥੇ ਖਾਂਦੇ ਨੇ ਉੱਥੇ ਹੀ ਗੇਰ ਦਿੰਦੇ ਨੇ।
ਕੁਝ ਦਿਨ ਪਹਿਲਾਂ ਗਿਆ ਸੀ, ਲੋਕ ਘੁੰਮਣ ਜਾਂਦੇ ਹਨ ਪਰ ਕੂੜਾ ਚੱਕ ਕੇ ਵਾਪਸ ਹੀ ਨਹੀਂ ਲਿਆਉਂਦੇ। ਓਥੇਈ ਸਿੱਟ ਕੇ ਆ ਜਾਂਦੇ ਨੇ।
ਏ ਤਾ ਗਲਤ ਐ ਬਈ।
ਮੈਨੂੰ ਸਮਝ ਨੀ ਆਉਂਦੀ ਲੋਕ ਇੰਨੇ ਬੇਪਰਵਾਹ ਕਿਵੇਂ ਹੋ ਸਕਦੇ ਐ।
ਪਤਾ ਨੀ ਇਹਨਾਂ ਦਾ ਨੀ ਕੁਦਰਤੀ ਚੀਜ਼ਾਂ ਇਹਨਾਂ ਨੂੰ ਸਾਫ਼ ਸੁਥਰਾ ਰੱਖੋ ਤੇ, ਕਿੰਨਾ ਸਹੀ ਰਹਿੰਦਾ।
ਇੱਕ ਨੂੰ ਉੱਥੇ ਮੈਂ ਟੋਕਿਆ ਤੇ ਉਹ ਬੰਦਾ ਕਹਿੰਦਾ ਮੇਰੇ ਕੱਲੇ ਨਾ ਉਸ ਕੂੜਾ ਸੁੱਟਣ ਨਾਲ ਕੀ ਹੋ ਜਾਏਗਾ। ਹਰ ਇੱਕ ਨੂੰ ਲੱਗਦੈ ਕਿ ਮੇਰੇ ਇਕੱਲੇ ਨਾਲ ਕੀ ਫ਼ਰਕ ਪੈਣਾਂ ਪਰ ਜਦੋਂ ਹਰ ਕੋਈ ਇਹ ਬੰਦਾ ਸੋਚੇਗਾ ਫਿਰ ਨਤੀਜਾ
ਹਾਂ ਉਹ ਤਾਂ ਹੈਈ। ਇੱਕ ਬੰਦੇ ਦੀ ਸੋਚ ਰਹੇ ਹੁੰਦੇ ਨੇ ਇੱਕ ਜੰਮਾ ਇੱਕ ਗਿਆਰਾਂ ਹੁੰਦੇ ਨੇ ਆਪਾਂ ਇੱਕ ਬੰਦਾ ਸੋਚੇਗਾ ਦੂਸਰਾ ਨੂੰ ਕਏਗਾ ਤੀਸਰਾ ਅੱਗੇ ਕਏਗਾ ਦੇਖੋ ਸਾਰਿਆਂ ਦੀ ਉਹਦੇ ਨਾਲ ਹੀ ਮਿਲਵਰਤਣ ਨਾਲ ਹੀ ਇਹ ਚੀਜ਼ ਆਪਾਂ ਸਹੀ ਕਰ ਸਕਦੇ ਆਂ।
ਹਾਂਜੀ, ਬਿਲਕੁਲ।
ਤੁਸੀਂ ਉੱਥੇ ਕੋਈ ਲਿਖਤੀ ਪੋਸਟ ਬਣਾ ਕੇ ਦਿਖਾ ਦਿਓ। ਉੱਥੇ ਵੀ, ਇੱਥੇ ਕੂੜਾ ਸੁੱਟਣਾ ਮਨਾਹੀ ਹੈ।
ਪਹਿਲਾਂ ਸਾਡੇ ਪਿੰਡ ਵਿੱਚ ਇੱਕ ਛੱਪੜ ਵੀ ਹੁੰਦਾ ਸੀ, ਜੋ ਬਹੁਤ ਸਾਫ਼-ਸੁਥਰਾ ਰਹਿੰਦਾ ਸੀ।
ਅੱਜਕੱਲ੍ਹ ਲੋਕਾਂ ਕੋਲ। ਟਾਇਮ ਨਹੀਂ ਸਮਾਂ ਘੱਟ ਹੈ।
ਮੇਰੇ ਦਾਦਾ ਜੀ ਕਹਿੰਦੇ ਹੁੰਦੇ ਸਨ, ਉਸ ਸਮੇਂ ਅਸੀਂ ਉੱਥੇ ਤੈਰ ਵੀ ਆਦੇ ਸੀ। ਉਸ ਵੇਲੇ ਪਾਣੀ ਇੰਨਾ ਸਾਫ਼ ਹੁੰਦਾ ਸੀ ਕਿ ਤੈਰ ਕੇ ਵੀ ਆਏ ਸੀ ਹੁਣ। ਹੁਣ ਉਥੇ ਗੰਦਗੀ ਏਨੀ ਬੰਦਾ ਦੇਖਕੇ ਦੇਖਣ ਨੂੰ ਵੀ ਦਿਲ ਨਹੀਂ ਕਰਦਾ।
ਮੰਨ ਨੀ ਕਰਦਾ ਪਖੰਡ। ਨੀ ਕਰਦੇ ਵੇ ਗਰਮੀ ਚ ਬੰਦਾ ਚਲ ਨਹਿਰ ਠੰਡਕ ਲੈ ਲੈਂਦਾ ਪਰ ਖੜਿਆ ਨੀ ਜਾਂਦਾ ਉਥੇ ਇਹ ਗੱਲ ਤੇ ਸਹੀ ਏ ਮੈਨੂੰ ਪਹਿਲਾਂ ਵੀ ਦੱਸੀ ਕਿਸੇ ਨੇ ਗੱਲ।
ਹਾਂਜੀ! ਬਿਲਕੁਲ ਏਹੀ।
ਅੱਛ
ਹਾਂਜੀ।
ਕੀ ਕਰ ਸਕਦੇ ਹਾਂ ਆਪਾਂ ਇਹਨੂੰ ਦੂਰ ਕਰਨ ਲਈ ਸੋਚੋ ਕੁਛ।
ਪਤਾਂ ਨਹੀਂ ਸਰਕਾਰਾਂ ਵੀ ਕੁਛ ਨਹੀਂ ਕਰਦੀਆਂ। ਬੁਰਾ ਹਾਲਈ
ਹੈ, ਪਰ ਆਪਾਂ ਕੁਛ ਵੀ ਕੱਠੇ ਆਪਾਂ ਕਿਸੇ ਪ੍ਰਧਾਨ ਨੂੰ ਕਿਸੇ ਨੂੰ ਵਿੱਚ ਵਿੱਚ ਆਪਾਂ ਮਿਲਾ ਕੇ ਇਹ ਚੀਜ਼ ਨੂੰ ਕਰ ਤਾਂ ਸਕਦੇ ਆਂ ਵੀਰੇ, ਥੋੜਾ ਥੋੜਾ ਤਾਂ ਸਹੀ ਹੋ ਸਕਦੈ।
ਗੰਦੇ ਪਾਣੀ ਕਰਕੇ ਮੱਛਰ-ਮੱਛਰ ਇੰਨੇ ਆਉਂਦੇ ਐਂ। ਮੱਛਰ ਬਹੁਤ ਹੋ ਜਾਣਾ ਮਤਲਬ ਸਿਧਾ ਅਸਰ, ਸਿਧਾ ਅਸਰ ਲੋਕਾਂ ਦੀਆਂ ਸਿਹਤ ਤੇ ਪੈਂਦੈ।
ਹਾਂ ਸਿਹਤਾਂ ਦੇਖੋ ਅੱਜ ਕੱਲ੍ਹ ਛੋਟੇ ਛੋਟੇ ਬੱਚੇ ਬਿਮਾਰ ਬੈਠੇ ਨੇ, ਅੱਖਾਂ ਤੇ ਐਨਕਾਂ ਲੱਗੀਆਂ ਪਈਆਂ ਨੇ। ਬਿਮਾਰੀਆਂ ਕਿਸੇ ਨਾ ਕਿਸੇ ਤਰੀਕੇ ਫੈਲਦੀਆਂ ਈਂ ਨੇ।
ਹਾਂ ਜੀ!
ਲੋਕੀ ਕਹਿੰਦੇ ਹਨ ਕਿ ਸਾਡੇ ਕੋਲ ਟਾਈਮ ਨਹੀਂ ਕੋਈ ਚੀਜ਼ ਚੁੱਕਣ ਦਾ
ਲੋਕਾਂ ਦੀਆਂ ਪੇਟ ਦੀਆਂ ਬਿਮਾਰੀਆਂ ਕੀਨੀਆ ਡਾਕਟਰ ਨੇ ਵੀ ਕਹਿ ਤਾ ਪਾਣੀ ਪੀਓ, ਸਾਫ਼ ਪਾਣੀ ਹੀ ਵਰਤੋ। ਫਿਰ ਵੀ ਨਹੀਂ ਸਮਝਦੇ।
ਸਮਜਦੇ ਨੀ, ਲੋਕਾਂ ਨੂੰ ਸਮਝਾਉਣਾ ਬਹੁਤ ਔਖਾ ਕੰਮ ਹੈ।
ਹਾਂ, ਜੀ।
ਆਪਾਂ ਨੂੰ ਕੋਈ ਕਦਮ ਚੁੱਕਣਾ ਪਏਗਾ ਕਿਸੇ ਨੂੰ ਹੋਰ ਵੱਡੇ ਬੰਦੇ ਨੂੰ ਆਪਣੇ ਨਾਲ ਲਗਾ ਕੇ। ਚਲੋ, ਪੂਰਾ ਬਦਲਾਅ ਭਾਵੇਂ ਨਾ ਕਰ ਸਕੀਏ, ਪਰ ਥੋੜ੍ਹਾ-ਬਹੁਤਾ ਸੁਧਾਰ ਤਾਂ ਜ਼ਰੂਰ ਕਰ ਸਕਦੇ ਹਾਂ। ਆਓ, ਮਿਲ ਕੇ ਕੁਝ ਸੋਚੀਏ ਅਤੇ ਕੋਈ ਚੰਗਾ ਕਦਮ ਚੁੱਕੀਏ।
ਸਾਨੂੰ ਆਪਣੇ ਆਸ ਪਾਸ, ਆਲੇ-ਦੁਆਲੇ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ।
ਹੂੰ!
ਹਰ ਇੱਕ ਵਿਅਕਤੀ ਨੂੰ ਆਪਣੇ ਆਲੇ-ਦੁਆਲੇ ਦਾ ਵਾਤਾਵਰਣ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ। ਨਹਿਰ ਤੇ ਲੋਕ ਪਿਕਨਿਕ ਮਨਾ ਕੇ ਆ ਜਾਂਦੇ ਹਨ, ਪਰ ਜਾਂਦੇ ਸਮੇਂ ਆਪਣਾ ਕੂੜਾ ਉੱਥੇ ਹੀ ਛੱਡ ਜਾਂਦੇ ਹਨ। ਇਹ ਆਦਤ ਸਾਡੇ ਵਾਤਾਵਰਣ ਨੂੰ ਗੰਦਾ ਕਰਦੀ ਹੈ। ਸਾਨੂੰ ਆਪਣਾ ਕੂੜਾ ਹਮੇਸ਼ਾ ਨਾਲ ਲੈ ਕੇ ਜਾਣਾ ਚਾਹੀਦਾ ਹੈ ਜਾਂ ਕੂੜੇਦਾਨ ਵਿੱਚ ਹੀ ਸੁੱਟਣਾ ਚਾਹੀਦਾ ਹੈ। ਇੱਕ ਜਗ੍ਹਾ ਇਕੱਠਾ ਵੀ ਨੀ ਕਰ, ਜਿੱਥੇ ਪਿਆ ਉੱਥੇ ਹੀ ਛੱਡ ਤਾ ਜੀ
ਬਸ, ਇੱਕ ਨੂੰ ਦੇਖ ਕੇ ਦੂਜਾ ਵੀ ਓਵੇ ਕਰਦਾ, ਜਦੋਂ ਉਨ੍ਹਾਂ ਨੇ ਨਹੀਂ ਚੁੱਕਿਆ, ਤਾਂ ਮੈਂ ਕਿਉਂ ਚੁੱਕਾਂ?
ਸੀ!
ਇੱਕ ਨੂੰ ਦੇਖ ਕੇ ਦੂਜਾ ਵੀ ਉਹੀ ਕਰਨ ਲੱਗ ਪੈਂਦਾ ਹੈ। ਉਹ ਸੋਚਦਾ ਹੈ, ਜਦੋਂ ਉਨ੍ਹਾਂ ਨੇ ਕੂੜਾ ਇੱਥੇ ਹੀ ਸੁੱਟ ਦਿੱਤਾ, ਤਾਂ ਮੈਂ ਵੀ ਇੱਥੇ ਹੀ ਸੁੱਟ ਦਿੰਦਾ ਹਾਂ। ਇਸ ਤਰ੍ਹਾਂ ਕਰਦੇ-ਕਰਦੇ ਗੰਦਗੀ ਵੱਧਦੀ ਹੀ ਜਾਂਦੀ ਹੈ ਅਤੇ ਹਾਲਾਤ ਹੋਰ ਮਾੜੇ ਹੋ ਜਾਂਦੇ ਹਨ।
ਬਸ, ਸਭ ਤੋਂ ਵੱਡੀ ਸਮੱਸਿਆ ਹੈ। ਜੇ ਗੰਦ ਅਸੀਂ ਆਪ ਪਾਉਂਦੇ ਹਾਂ, ਤਾਂ ਸਫ਼ਾਈ ਦੀ ਜ਼ਿੰਮੇਵਾਰੀ ਵੀ ਸਾਡੀ ਹੀ ਹੈ, ਸਾਨੂੰ ਹੀ ਕਰਨਾ ਚਾਹੀਦਾ ਸਾਫ ਸਫਾਈ ਵੀ।
ਬਿਲਕੁਲ, ਇਹੀ ਕਰਨਾ ਤਾ ਚਾਹੀਦਾ ਹੈ। ਪਰ ਲੋਕਾਂ ਨੂੰ
ਇਹ ਇਕੱਲੀ ਸਰਕਾਰ ਦੀ ਗਲਤੀ ਨਹੀਂ ਹੈ। ਇਸ ਲਈ ਅਸੀਂ ਆਮ ਨਾਗਰਿਕ ਵੀ ਉਤਨੇ ਹੀ ਜ਼ਿੰਮੇਵਾਰ ਹਾਂ।
ਹਾਂ, ਉਹ ਤਾਂ। ਹਰ ਇੱਕ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿ ਮੈਂ ਗੰਦ ਨਾ ਪਾਵਾਂ।
ਹਾਂਜੀ!
ਇੱਕ ਵਿਅਕਤੀ ਕੂੜਾ ਸੁੱਟਦਾ ਹੈ, ਫਿਰ ਉਸ ਨੂੰ ਦੇਖ ਕੇ ਦੂਜਾ ਵੀ ਉਹੀ ਕਰਦਾ ਹੈ, ਤੇ ਦੂਜੇ ਨੂੰ ਦੇਖ ਕੇ ਤੀਜਾ ਵੀ। ਇਸ ਤਰ੍ਹਾਂ ਹੌਲੀ-ਹੌਲੀ ਪੂਰੀ ਥਾਂ ਗੰਦਗੀ ਨਾਲ ਭਰ ਜਾਂਦੀ ਹੈ।
ਅੱਛਾ, ਇਹੀ ਤਾਂ ਸਮੱਸਿਆ ਹੈ। ਸੜਕ 'ਤੇ ਜਿੱਥੇ ਕੁਝ ਖਾਧਾ, ਉੱਥੇ ਹੀ ਕੂੜਾ ਸੁੱਟ ਦਿੱਤਾ। ਜੇ ਹਰ ਵਿਅਕਤੀ ਸਿਰਫ਼ ਆਪਣੀ ਇਹ ਆਦਤ ਬਦਲ ਲਵੇ, ਤਾਂ ਸਾਡਾ ਪਿੰਡ, ਸ਼ਹਿਰ ਅਤੇ ਦੇਸ਼ ਕਾਫ਼ੀ ਸਾਫ਼-ਸੁਥਰਾ ਹੋ ਸਕਦਾ ਹੈ।
ਲੋਕ ਆਪਣੀ ਲਾਪਰਵਾਹੀ ਕਾਰਨ ਕੁਦਰਤ ਨੂੰ ਖ਼ਰਾਬ ਕਰ ਰਹੇ ਹਨ। ਜੇ ਅਸੀਂ ਅੱਜ ਵੀ ਨਾ ਸੰਭਲੇ, ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਪਾਣੀ, ਸ਼ੁੱਧ ਹਵਾ ਅਤੇ ਹਰਿਆਲੀ ਤੋਂ ਵਾਂਝਾ ਰਹਿਣਾ ਪੈ ਸਕਦਾ ਹੈ। ਇਹ ਨਹੀਂ ਸਮਝਦੇ ਵੀ ਅਸੀਂ ਖ਼ਰਾਬ ਕਰ ਰਹੇ ਹਾਂ, ਬਸ ਇਸ ਚੀਜ਼।
ਕਿਸੀ, ਜਿਸ ਵਿੱਚ। ਅਹ, ਕੱਛੂ ਦੇ ਗਲੇ ਵਿੱਚ ਪਲਾਸਟਿਕ ਫਸਿਆ ਹੋਇਆ ਸੀ ਬਹੁਤ ਦੁੱਖ ਹੁੰਦਾ ਸੀ ਚੀਜ਼ਾਂ ਦੇਖ ਕੇ।
ਹਮ, ਉਹ ਤਾਂ ਹੈ ਫੇਿਰ ਇਹਨਾਂ ਨਾਲ ਪਾਣੀ ਵਾਲੇ ਜਿਹੜੇ ਜੀਵ ਹੁੰਦੇ ਨੇ ਉਹਨਾਂ ਨੂੰ ਬਹੁਤ ਨੁਕਸਾਨ ਪਹੁੰਚਦਾ।
ਜਾਨਵਰ ਦੀ ਕੀ ਗਲਤੀ ਹੈ, ਇਸ ਜਾਨਵਰ
ਉਹੀ ਗੱਲ ਹੈ ਜਾਣੇ, ਅਣਜਾਣੇ ਚ ਉਹਨਾਂ ਦੇ ਚਲਾ ਜਾਂਦਾ ਮੂੰਹ ਚ।
ਗਲਤੀ ਸਾਡੀ ਹੀ ਹੈ।
ਹੈਂ।
ਖੇਤੀਬਾੜੀ ਕਰਨੀ ਹੁੰਦੀ ਹੈ, ਉਹਦੇ ਲਈ ਵੀ ਪਾਣੀ ਇਨਾ ਗੰਦਾ।
ਹਾਂ, ਗੰਦਾ ਪਾਣੀ ਜਿੱਥੇ -ਜਿੱਥੇ ਜਾਏਗਾ ਜਿੱਥੇ- ਜਿੱਥੇ ਵਰਤੋਂ ਜਾਏਗਾ ਉਹ ਚੀਜ਼ ਖਰਾਬ ਹੀ ਕਰੇਗਾ।
ਹੂੰ!
ਸਮਝ ਤੋਂ ਬਾਹਰ ਹੈ ਕਿ ਲੋਕਾਂ ਦੀ, ਕਦੋਂ ਸਮਝ ਆਵੇਗੀ। ਆਪਾਂ ਕਿਵੇਂ ਸਮਝਾਈਏ ਨਾ? ਬੁਰਾ ਹਾਲ ਹੈ, ਮਾੜਾ ਹੀ ਹਾਲ ਏ ਦੁਨੀਆ ਦਾ ਬਈ। ਸਮਝਾਉਣ, ਦੇ ਬਾਵਜੂਦ ਵੀ ਲੋਕ ਸਮਝਦੇ ਨਹੀਂ ਹਨ।
ਹਾਂਜੀ!
ਘਰ ਨੂੰ ਤਾਂ ਵੀ ਆਪਾ ਸਾਫ਼ ਰੱਖਦੇ ਹਾਂ ਆਪਣੇ।
ਪਹਿਲਾਂ ਕੁਦਰਤ ਦੇ ਨੇੜੇ ਬੈਠਣ ਦਾ ਅਲੱਗ ਹੀ ਮਜ਼ਾ ਸੀ। ਹੁਣ, ਜਦੋਂ ਪਾਣੀ ਅਤੇ ਵਾਤਾਵਰਨ ਗੰਦੇ ਹੋ ਗਏ ਹਨ, ਤਾਂ ਪਹਿਲਾਂ ਵਾਲਾ ਸਕੂਨ ਵੀ ਨਹੀਂ ਮਿਲਦਾ। ਅੱਛੇ ਨੇ!
ਉਹੀ ਤਾਂ ਗੱਲ ਹੈ। ਆਪਣੇ ਘਰ ਦੇ ਅੰਦਰ ਤਾਂ ਅਸੀਂ ਸਾਰੇ ਸਾਫ਼-ਸਫ਼ਾਈ ਰੱਖਦੇ ਹਾਂ, ਪਰ ਜਿਵੇਂ ਹੀ ਘਰ ਤੋਂ ਬਾਹਰ ਨਿਕਲਦੇ ਹਾਂ, ਕਈ ਲੋਕ ਕੂੜਾ ਇੱਧਰ-ਉੱਧਰ ਸੁੱਟ ਦਿੰਦੇ ਹਨ। ਜੇ ਅਸੀਂ ਆਪਣੇ ਘਰ ਵਾਂਗ ਹੀ ਆਪਣੇ ਪਿੰਡ, ਗਲੀ ਅਤੇ ਆਲੇ-ਦੁਆਲੇ ਨੂੰ ਵੀ ਆਪਣਾ ਸਮਝੀਏ, ਤਾਂ ਗੰਦਗੀ ਦੀ ਸਮੱਸਿਆ ਕਾਫ਼ੀ ਹੱਦ ਤੱਕ ਖ਼ਤਮ ਹੋ ਸਕਦੀ ਹੈ।
ਅੱਛਾ!
ਸੜਕਾਂ ਤੇ ਜਿੱਥੇ ਖਾਧਾ, ਉੱਥੇ ਹੀ
ਲੋਕਾ ਨੂੰ ਸਮਝਣੀ ਚਾਹੀਦੀ ਹੈ, ਜ਼ਿੰਮੇਦਾਰੀ।
ਉਹੀ ਗੱਲ, ਘਰ ਥੋੜੇ ਲੋਕ ਇੰਨਾ ਗੰਦਾ ਰੱਖਦੇ ਨੇ।
ਹਰ ਇੱਕ ਜਗ੍ਹਾ ਸਾਫ਼ ਪਾਣੀ ਮਿਲ ਜਾਂ, ਸੀ ਹੁਣ ਲੋਕਾਂ ਨੂੰ ਸਾਫ਼ ਪਾਣੀ ਪੀਣ ਦੇ ਵਿੱਚ ਦੂਰ ਦੂਰ ਜਾਣਾ ਪੈਂਦਾ ਹੈ, ਪਿੰਡਾਂ ਚ।
ਹਾਂ, ਪਸ਼ੂ ਪਕਸ਼ੀ ਵੀ ਪੀਂਦੇ ਨੇ ਉਹੀ ਪਾਣੀ।
ਟੈਂਕਰਾਂ ਚੋਂ ਓਹੀ ਸਾਫ਼ ਸੁਥਰਾ ਪਾਣੀ ਲਿਆਉਣਾ ਪੈਂਦਾ।
ਲਿਆਂਦੀ ਆ ਬੇਜਵਾਨ ਜਾਨਵਰ ਵੀ ਪੀ ਜਾਂਦੇ ਨੇ ਏਤੇ।
ਬੰਦਾ ਕੋਈ ਆਾਰੋ ਤੋਂ ਬਿਨਾਂ ਪਾਣੀ ਪੀਲੇ ਬਿਮਾਰ ਹੋ ਜਾਏ ਇਨੇ ਪਾਣੀ ਚ ਕੀਟਾਣੂ ਹੁੰਦੇ ਨੇ।
ਨਹੀਂ ਹੈ ਨਾ ਬਾਹਰ। ਪਾਣੀ ਖ਼ਰਾਬ ਕਰਕੇ ਪਸ਼ੂ ਪਕਸ਼ੀਆਂ ਲਈ ਵੀ ਔਖਾ ਹੈ ਉਹ ਵੀ ਪੀਂਦੇ ਨੇ।
ਲੋਕਾਂ ਨੂੰ ਪਤਾ ਹੈ ਵੀ ਇਹ ਪ੍ਰਦੂਸ਼ਣ ਇੰਨਾ ਨੁਕਸਾਨਦਾਇਕ ਹੈ ਤਾਂ ਵੀ ਲੋਕ। ਹਟਦੇ ਨੀ ਆਪਣੀਆ ਹਰਕਤਾਂ ਤੋਂ ਬਾਜ਼ ਹੀ ਨਹੀਂ ਆਉਂਦੇ।
ਅਣਗਹਿਲੀ ਕਰਦੇ ਨੇ ਲੋਕ ਅਣਗਹਿਲੀ ਵੀ ਸਾਡੇ ਕੋਲ ਸਮਾਂ ਨ ਹੈਗਾ ਅਸੀਂ ਕੀ ਕਰਨਾ ਚੁੱਕ। ਓਕੇ।
ਹਮ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ।
ਹਾਂ ਕੋਸ਼ਿਸ਼ ਨੀ ਕਰਦਾ ਨਾ ਅੱਜ।
ਫੂਲ ਫੁੱਲਾਂ ਵਾਲਿਆਂ ਨੂੰ ਵੀ ਚਾਹੀਦਾ ਹੈ ਵੀ ਸਫ਼ਾਈ ਮੁਹਿੰਮ ਚਲਾਉਣ। ਸਕੂਲ ਚ ਜਾਗਰੂਕ ਕਰਨ ਬੱਚਿਆਂ ਨੂੰ।
ਹਾਂ ਇੱਥੋਂ ਹੀ ਸ਼ੁਰੂ ਕਰਨਾ ਚਾਹੀਦਾ ਸਕੂਲ ਦੇ ਵਿੱਚ।
ਪਏ ਪਹਿਲੇ ਮਾਂ ਬਾਪ ਨੂੰ ਬੁਲਾਉਣ।
ਹਾਂ ਕੋਈ ਮੀਟਿੰਗ ਕਰਨ ਸਮਝਾਉਣ ਫਿਰ ਅੱਗੇ ਵੱਧ ਸਕਦੀ। ਮੁਹਿੰਮ ਸਫ਼ਾਈ ਵੇ ਚਲੋ ਬਹੁਤਾ ਨੀ ਥੋੜਾ ਫਰਕ ਤਾਂ ਪਊਗਾ ਹੀ।
ਹਰ ਇੱਕ ਪਿੰਡ ਚ' ਇੱਕ ਵਾਰ ਸਿਰ ਸਫ਼ਾਈ ਦਾ ਮੁਹਿੰਮ ਚਲਾਉਣਾ ਚਾਹੀਦਾ ਹੈ। ਨੌਜਵਾਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਇਸ ਵਾਸਤੇ ਆਪਣਾ ਭਵਿੱਖ ਦਾ ਹੀ ਫਾਇਦਾ ਹੈ। ਜਲ ਹੈ ਤੋਂ ਕੱਲ੍ਹ ਹੈ ਪਾਣੀ ਨਹੀ ਤਾਂ ਫੇਰ ਕੱਲ ਵੀ ਨਹੀਂ ਹੋਏਗਾ। ਪਾਣੀ ਤੋਂ ਬਿਨਾਂ ਕੀ ਜੀਵਨ।
ਪਾਨੀ ਨਾ ਸੋਚਦਾ ਲੋਕ।
ਵੀਡੀਓ ਬਣਾ ਕੇ ਮੈਂ ਸੋਚ ਰਿਹਾਂ ਆਪਾਂ ਨੂੰ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ ਆਪਣਾ।
ਹਾਂ, ਇਸ ਸੋਚ ਨੂੰ ਇਸ। ਆਪਣੀ ਜਿਹੜੀ ਦਿਮਾਗ ਦੀ ਉਹਨੂੰ ਅੱਗੇ ਪਹੁੰਚਾਉਣ ਵਾਸਤੇ ਕੁਛ ਕਰਨਾ ਪਏਗਾ ਆਪਾਂ ਨੂੰ ਵੀ।
ਅੱਜ ਕੱਲ੍ਹ ਹਰ ਕੋਈ ਮੋਬਾਈਲ ਵਰਤਦਾ ਆਪਾਂ ਨੂੰ ਚੰਗੇ ਚੰਗੇ ਕੰਮਾਂ ਲਈ ਵੀ ਵਰਤ ਸਕਦੇ ਹਾਂ।
ਹਾ ਉਹੀ ਗੱਲ ਆ, ਭੇਡ ਚਾਲ ਲੋਕੀ ਦੇਖ ਕੇ ਇੱਕ ਦੂਸਰੇ ਨੂੰ ਦੇਖ ਕੇ ਕਰਦੇ ਨੇ।
ਹਾਂਜੀ।
ਅੱਛਾ ਲੋਕਾਂ ਨੂੰ ਸਮਝ ਹੋਵੇ ਉਹ ਕੂੜਾ ਨਾ ਉੱਥੇ ਗੇਰਨ ਦੂਸਰਾ।
ਲੋਕਾਂ ਨੂੰ ਪਤਾ ਲੱਗੇਗਾ ਵੀ। ਤਾਂ ਹੀ ਪਾਣੀ ਨਾਲ ਕਿੰਨਾ ਖ਼ਤਰਾ ਐ ਗੰਦੇ ਖਰਾਬ ਗੰਦੇ ਪਾਣੀ ਨਾਲ ਤਾਂ ਹੀ ਲੋਕ ਉੱਠਣਗੇ।
ਬਿਲਕੁਲ। ਸਮਝਾਉਣਾ ਹੀ ਲੋਕ।
ਪ੍ਰਦੂਸ਼ਣ ਬਹੁਤ ਵੱਧ ਗਿਆ। ਠੀਕ ਹੈ।
ਹੁਣ ਤੁਸੀਂ ਗੱਲ ਸੋਚੀ ਤੁਸੀਂ ਸਮਝੀ ਤੁਸੀਂ ਅੱਗੇ ਕੁਛ ਕਰ ਸਕਦੇ ਹੋ।
ਹਾਂਜੀ।
ਇਹੀ ਹੈ ਨਾ ਤੁਹਾਡੇ ਦਿਮਾਗ ਚ ਆਈ ਬੜਾ ਹੀ ਅੱਛਾ ਲੱਗਿਆ ਮੈਨੂੰ ਕਿ ਤੁਸੀਂ ਸੋਚਿਆ ਕੁਛ।
ਲੋਕ ਲੋਕ ਕੁਦਰਤ ਦਾ ਬਿਲਕੁਲ ਨਹੀਂ ਧਿਆਨ ਰੱਖਦੇ।
ਉਹੀ ਗੱਲ ਹੈ ਮੈਨੂੰ ਅੱਛੀ ਲੱਗੀ ਤੁਹਾਡੀ ਸੋਚ ਮੈਨੂੰ ਅੱਛਾ ਲੱਗਿਆ ਕਿ ਕੋਈ ਨਾਗਰਿਕ ਆਪਣਾ। ਫਰਜ ਸਮਝ ਰਿਹਾ ਕੁਛ। ਐ ਹੀ ਤੁਹਾਡੇ ਜੈਸੇ ਅੱਠ ਦਸ ਨਾਗਰਿਕ ਵੀ ਹੋ ਜਾਣ ਤਾਂ ਆਪਣਾ ਸੁਧਾਰ ਹੋ ਸਕਦਾ ਹੈ।
ਹਾਂ ਜੀ ਚਲੋ ਕੋਸ਼ਿਸ਼ ਕਰਾਂਗੇ। ਜੇ ਕੁਛ ਕਰ ਸਕੇ ਆਪਣੇ ਵੱਲੋਂ ਆਪਣਾ ਕਦਮ।
ਨਹੀਂ ਮੈਨੂੰ ਸੋਚ ਅੱਛੀ ਲੱਗੀ ਐ ਨਾ, ਮੈਂ ਤੁਹਾਡੇ ਨਾਲ ਆ ਜਦ ਵੀ ਤੁਸੀਂ ਕਹੋਗੇ ਆਪਾਂ। ਇਕੱਠੇ ਸ਼ੁਰੂ ਕਰਦੇ ਆ ਕਿ ਆਪਾਂ ਲੋਕਾਂ ਨੂੰ ਸਮਝਾ ਕੇ।
ਬੜੀ ਸੋਹਣੀ ਗੱਲ ਏ ਘਰ ਆਇਆ ਸੀ। ਜੀ ਬਸ ਘਰ ਆਇਆ ਤੁਹਾਡਾ ਫੋਨ ਆ ਗਿਆ, ਤੁਹਾਡੇ ਨਾਲ ਦਿਲ ਦੀ ਗੱਲ ਕਰ ਲਈ।
ਮੈਨੂੰ ਵੀ ਅੱਛਾ ਲੱਗਿਆ ਕਿ ਮੈਂ ਵੀ ਤੁਹਾਡੇ ਨਾਲ ਆ ਇਸ ਗੱਲ ਚ, ਦੋ ਚਾਰ ਮੈਂ ਵੀ ਆਪਣੇ ਨਾਲ ਸਾਥੀ ਰੱਖੂਗੀ। ਬਾਹਰ ਜਾਊਗੀ
ਕਰਾਂਗੇ, ਕੋਸ਼ਿਸ਼ ਕਰਦੇ ਆ ਚਲੋ ਜੀ।
ਪਈ ਆਪਣੇ ਦਿਮਾਗ ਦੇ ਵਿੱਚ
ਹਾਂਜੀ। ਚਲੋ, ਕੁਸ਼ ਕਰਦੇ ਆ, ਕੋਸ਼ਿਸ਼ ਕਰਦੇ ਆ ਠੀਕ ਐ ਜੀ। ਜੇ ਹੋ ਸਕਿਆ ਕੋਈ ਹੱਲ ਆਪਾਂ ਜ਼ਰੂਰ ਕੱਢਾਂਗੇ।
ਹੋਏਗਾ-ਹੋਏਗਾ। ਜੇ ਆਪਾਂ ਸੋਚਾਂਗੇ ਤਾਂ ਕੁਛ, ਪਰਸੈਂਟ ਤਾਂ ਹੋਊਗਾ ਈ।
ਚਲ, ਠੀਕ ਏ ਜੀ, ਸ਼ਾਸਰੀ ਕਾਲ ਜੀ ਓਕੇ। ਓਕੇ ਜੀ, ਓਕੇ ਬਾਏ।
ਧੰਨਵਾਦ ਜੀ ਬਾਏ।